ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ ਹੋਰ ਕੀ ਹਾਲ ਚਾਲ ਹੈ।
ਹੋਰ ਕੀ ਹਾਲ ਚਾਲ ਹੈ ਤੁਹਾਡਾ। ਹਾਂਜੀ ਹਾਂਜੀ ਠੀਕ। ਹਾਂਜੀ ਠੀਕ ਆ ਕੀ ਗੱਲ ਆ ਅੱਜ ਕਿਸ ਤਰ੍ਹਾਂ ਯਾਦ ਕਰ ਲਿਆ।
ਬਸ ਭੈਣ ਜੀ ਬੈਠੇ ਸੀ ਮੈਂ ਕਿਹਾ ਭੈਣ ਜੀ ਨੂੰ ਫੋਨ ਕਰਕੇ ਪੁੱਛਾਂ ਘਰ ਬਰ ਸਭ ਠੀਕ ਠਾਕ ਹੈ ਨਾ।
ਹਾਂਜੀ ਠੀਕ ਨੇ ਸਭ ਹੋਰ ਤੁਸੀਂ ਦੱਸੋ ਤੁਹਾਡੇ ਘਰ ਪਰਿਵਾਰ ਠੀਕ ਹੈ ਨਾ।
ਹਾਂਜੀ ਹਾਂਜੀ ਸਭ ਵਧੀਆ ਮੈਂ ਮੈਂ ਕ ਮੈਂ ਭੈਣ ਜੀ ਨਾਲ ਗੱਲ ਕਰਾਂ ਭੈਣ ਜੀ ਦੀ ਛ ਘਰ ਬੱਚੇ ਹੈਗੇ ਸੀ ਛੋਟੇ ਦੋ ਪੋਤਰੀਆਂ ਹੈਗੀਆਂ ਤੁਹਾਡੇ ਭੈਣ ਜੀ।
ਹਾਂਜੀ।
ਹਾਂਜੀ ਉਹ ਠੀਕ ਨੇ।
ਹਾਂਜੀ ਠੀਕ ਨੇ ਭੈਣ ਜੀ।
ਹਾਂਜੀ ਫੇਰ ਭੈਣ ਜੀ ਤੁਸੀਂ ਉਹਨਾਂ ਨੂੰ ਕੋਈ ਖੇਡਾਂ ਦੇ ਵਿੱਚ ਅੱਗੇ ਕੀਤਾ ਹੋਇਆ ਵੈ ਜਿਵੇਂ ਸਪੋਰਟਸ ਹੁੰਦੇ ਨੇ। ਗੇਮਸ ਹੁੰਦੀਆਂ ਨੇ ਗੇਮਜ਼ ਵਿੱਚ
ਅ ਨਹੀਂ ਭੈਣ ਜੀ ਸਾਡੀ ਛੋਟੀ ਬੇਟੀ ਜਿਹੜੀ ਹੈਗੀ ਹੈ ਪੋਤਰੀ ਹੈਗੀ ਹੈ। ਤੇ ਹਾਂਜੀ ਉਹਦਾ ਤੇ ਮਤਲਬ ਅ ਚੰਗੇ ਪਾਸੇ ਧਿਆਨ ਹੈਗਾ ਵਾਹਿਗੁਰੂ ਵਾਲੇ ਪਾਸੇ ਉਹ ਸ਼ਬਦ ਸ਼ੁਬਦ ਬੋਲ ਲੈਂਦੀ ਏ।
ਅੱਛਾ ਅੱਛਾ ਗੁਰਬਾਣੀ ਵਾਲੇ ਜਗ੍ਹਾ ਲਾਈਨ ਚ ਹੈਗਾ ਹੈ। ਹਾਂਜੀ ਹਾਂਜੀ ਬਹੋਤ ਅੱਛੀ ਗੱਲ ਹੈਗੀ ਬੱਚਿਆਂ ਨੂੰ। ਗੁਰਬਾਣੀ ਆਨੀ ਚਾਹੀਦੀ ਹੈ। ਅੱਜ ਕੱਲ੍ਹ ਬੱਚਿਆਂ ਦਾ ਧਿਆਨ ਹੀ ਕਿੱਥੇ ਵੀ ਗੁਰਬਾਣੀ ਵੱਲ ਬਿਲਕੁਲ ਬਹੁਤ ਅੱ। ਅੱਛਾ ਲੱਗਿਆ ਸੁਣ ਕੇ ਵੀ ਤੁਹਾਡੀ ਪੋਤੀ ਦਾ ਧਿਆਨ ਗੁਰਬਾਣੀ ਵਾਲ ਹੇ।
ਪਿੱਛੇ ਜ ਚ ਲੀਆ ਚੱਲਦਾ ਪਿਆ ਸੀ ਸਾਡੇ। ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਾ। ਹਾਂਜੀ ਤੇ ਫੇਰ ਉੱਥੇ ਸ਼ਬਦ ਬੋਲਦੀ ਰਹੀਏ ਪਾਠ ਹੁੰਦੇ ਨੇ। ਸਗੋਂ ਹੁਨ ਪਾਠ ਖ਼ਤਮ ਹੋ ਗਏ ਨੇ। ਤੇ ਹਾਂਜੀ ਤੇ। ਅੱਜ ਵੈਸੇ ਵੀ ਉਹ ਲੱਗੇਗਾ। ਜਿਸ ਤਰ੍ਹਾਂ ਕੁਛ ਖਾਲੀ ਖਾਲੀ ਲੱਗੇਗਾ। ਰੋਜ਼ ਜਾਂਦੇ ਰਿਹਾ ਨਾ ਅਸੀ ਚਲੀਏ ਚ ਹਾਂਜੀ।
ਹਾਂਜੀ ਭੈਣ ਜੀ।
ਫੇਰ ਰੌਣਕ ਬੜੀ ਲੱਗ ਜਾਂਦੀ ਸੀ। ਤੇ ਫੇਰ ਇਹ ਉੱਥੇ ਸ਼ਬਦ- ਸੂ਼ਬਦ ਬੋਲਦੀ ਰਹੀਏ ਕੋਈ। ਛੋਟੀ ਬੇਟੀ ਹਾਂਜੀ। ਕੱਲ ਵੀ ਭੋਗ ਹੈਗਾ ਸੀ। ਕੱਲ ਵੀ ਬੋਲਿਆ ਇਹਨੇ, ਸਾਰਿਆਂ ਨੂੰ ਸਗੋਂ ਇੰਨਾ ਖੁਸ਼ ਹੋਏ ਦੇਖ ਕੇ।
ਅੱਛਾ ਭੈਣ ਜੀ।
ਹਾਂਜੀ।
ਅੱਛਾ ਅੱਛਾ।
ਹਾਂਜੀ ਹੋਰ। ਭੈਣ ਜੀ ਤੁਹਾਡੀਆਂ ਬੇਟੀਆਂ
ਮੇਰੀ ਬੇਟੀਆਂ ਭੈਣ ਜੀ ਹਾਂਜੀ ਹਾਂਜੀ ਠੀਕ ਨੇ, ਮੇਰੀ ਬੇਟੀਆਂ। ਬਸ ਇੱਕ ਬੇਟੀ, ਮੈਂ ਵੀ ਉਹਨੂੰ ਵੀ ਜਿਹੜੀ ਛੋਟੀ ਐ। ਉਹ ਤੇ ਥੋੜ੍ਹੀ ਸ਼ੈਤਾਨ ਹੈਗੀ ਏ। ਤੇ ਵੱਡੀ ਮੇਰੀ ਸਹੀ ਏ, ਉਹਨੂੰ ਤਾਂ ਮੈਂ, ਉਹਨੂੰ ਮੈਂ ਗੇਮਸ ਵਿੱਚ ਵੀ ਕੀਤ ਕੀਤਾ ਹੋਇਆ ਸੀ। ਗੇਮਜ਼ ਵਿੱਚ ਵੀ ਪਾਰਟੀਸੀਪੇਟ ਕਰਦੀ ਸੀ। ਉਹਨੂੰ ਮੈਂ ਯੋਗਾ ਲੈ ਕੇ ਦਿੱਤੀ ਹੋਈ ਸੀ।
ਅੱਛਾ ਅੱਛਾ। ਬਹੁਤ ਵਧੀਆ ਗੱਲ ਹੈ ਯੋਗਾ ਚ, ਅੱਜ ਕੱਲ ਤੇ ਹਾਂਜੀ।
ਹਾਂਜੀ ਹਾਂਜੀ। ਯੋਗਾ ਵਿੱਚ ਉਹ ਕਾਫੀ ਅੱਛਾ ਯੋਗਾ ਕਰ ਲੈਂਦੀ ਹੈ। ਯੋ ਹਾਂਜੀ। ਉਹ ਦੋ -ਤਿੰਨ ਟੂਰਨਾਮੈਂਟ ਵੀ ਲਗਾ ਕੇ ਆਈ ਹੋਈ ਹੈ। ਦੂਜੇ ਸ਼ਹਿਰਾਂ ਵਿੱਚ।
ਅੱਛਾ ਅੱਛਾ।
ਹਾਂਜੀ। ਦੋ -ਤਿੰਨ ਟੂਰਨਾਮੈਂਟ ਲਗਾ ਕੇ ਆਈ ਸੀ। ਦੂਸਰੇ ਸ਼ਹਿਰਾਂ ਵਿੱਚ, ਹਾਂਜੀ ਹਾਂਜੀ। ਮੈਂ ਓਹੀ ਕਹਿ ਰਹੀ ਸੀ। ਤੁਸੀਂ ਇਹ ਆਪਣੇ ਬੱਚਿਆਂ ਨੂੰ ਥੋੜ੍ਹਾ ਗੇਮਸ ਵਿੱਚ ਕਰੋ। ਅਗਰ ਬੈਡਮਿੰਟਨ ਖੇਲਦੇ ਨੇ, ਅਜ ਕੱਲ੍ਹ ਤੇ ਬੜਾ ਸਕੋਪ ਹੈਗਾ ਵੇ। ਕ੍ਰਿਕਟ ਵਿੱਚ ਵੀ ਬੱਚੇ ਬਹੁਤ ਅੱਗੇ ਅੱਗੇ ਜਾ ਰਹੇ ਨੇ, ਲੜਕੀਆਂ ਵੀ ਬਹੁਤ ਅੱਗੇ ਜਾ ਰਹੀਆਂ ਨੇ।
ਤੇ ਜ਼ਰੂਰ ਹਾਂਜੀ। ਵੱਡੀ ਬੇਟੀ ਨੂੰ ਅਸੀਂ ਇਸ ਪਾਸੇ ਲਗਾਵਾਂਗੇ। ਗੇਮਾਂ ਵਾਲੇ ਪਾਸੇ।
ਹਾਂਜੀ ਹਾਂਜੀ, ਬੱਚਿਆਂ ਨੂੰ ਸਭ ਕੁਛ ਆਉਣਾ ਚਾਹੀਦਾ ਹੈ। ਪੜ੍ਹਾਈ ਵੀ ਆਉਣੀ ਚਾਹੀਦੀ ਹੈ। ਸ਼ਰਾਰਤੀ ਵੀ ਹੋਣਾ ਚਾਹੀਦਾ ਹੈ। ਗੇਮਸ ਚ ਵੀ ਅੱਗੇ ਹੋਣਾ ਚਾਹੀਦਾ ਹੈ। ਕਿਉਂਕਿ ਅੱਜ- ਕੱਲ੍ਹ ਗੇਮਸ ਦਾ ਬਹੁਤ ਸਕੋਪ ਹੈਗਾ ਹੈ।
ਅੱਛਾ ਜੀ, ਕੋਈ ਨੀ ਭੈਣ ਜੀ, ਤੁਸੀਂ ਕਿਸੇ ਦਿਨ ਆਓ ਸਾਨੂੰ ਮਿਲੋ, ਉਹ ਫਿਰ ਹਾਂਜੀ।
ਹਾਂਜੀ ਹਾਂਜੀ। ਗਰਲਜ਼ ਜਿਹੜੀਆਂ ਹੈਗੀਆਂ ਨੇ ਹੁਣ ਦੇਖੋ ਤੁਸੀਂ, ਪਿੱਛੇ ਇੰਡੀਅਨ ਕ੍ਰਿਕਟ ਮੈਚ ਟੀਮ ਟੀਮ, ਗਰਲਜ਼ ਟੀਮ ਹੈਗੀ ਹੈ, ਇੰਨੀ ਅੱਗੇ ਜਾ ਰਹੀਆਂ ਨੇ ਹਾਂਜੀ। ਮੈਂ ਇਹੀਓ ਤੁਹਾਨੂੰ ਕਹਿਣਾ ਸੀ ਕਿ ਤੁਸੀਂ ਆਪਣੇ ਨਾਲ ਦੇ ਆਸ-ਪਾਸ ਜੋ ਘਰ ਨੇ, ਉਹਨਾਂ ਨੂੰ ਵੀ ਕਹੋ। ਕਿ ਜਿਹੜੇ ਤੁਹਾਡੇ ਘਰ ਦੇ ਕੋਲ ਕੁੜੀਆਂ ਨੇ। ਉਹਨਾਂ ਨੂੰ ਥੋੜ੍ਹਾ ਗੇਮਸ ਵਿੱਚ ਪਾਉਣ। ਥੋੜ੍ਹਾ ਗੇਮਸ ਖੇਲਣ। ਬੈਡਮਿੰਟਨ ਖੇਲ ਲੈਣ, ਨੀ ਕ੍ਰਿਕੇਟ ਖੇਲ ਲੈਣ। ਆਪਣਾ ਹਰ ਪਾਸੇ ਉਹ ਅੱਗੇ ਹੋਣ।
ਅੱਛਾ ਜੀ। ਫੇਰ ਤੁਹਾਡੀ ਬੇਟੀ ਨੂੰ ਯੋਗਾ ਤੇ ਫੇਰ ਦੂਰ- ਦੂਰ ਭੇਜਦੇ ਹੋਦੇ ਨੇ, ਜਦੋਂ ਹੁੰਦਾ ਐ?
ਹਾਂਜੀ ਹਾਂਜੀ। ਉਹ ਗਈ ਹੋਈ ਹੈ ਦੋ- ਤਿੰਨ ਸ਼ਹਿਰਾਂ ਵਿੱਚ, ਹਾਂਜੀ ਹਾਂਜੀ। ਜਦੋਂ ਟੂਰਨਾਮੈਂਟ ਹੋਂਦਾ ਏ ਯੋਗਾ। ਤੇ ਫਿਰ ਓ ਗਈ ਹੋਈ ਏ ਕਦੀ ਚੰਡੀਗੜ੍ਹ, ਕਦੀ ਕਰਨਾਲ, ਕਦੀ ਦਿੱਲੀ ਇੱਧਰ ਗਈ ਹੋਈ ਐ ਯੋਗਾ ਕਰਨ ਹਾਂਜੀ-ਹਾਂਜੀ।
ਧੀਆਂ ਨੂੰ ਅੰਦਰ ਵੀ ਨੀ ਇੰਨਾ ਬਨ ਕੇ ਬਿਠਾਣਾ ਚਾਈਦਾ। ਉਨਾਂ ਨੂੰ ਥੋੜ੍ਹਾ ਹਾਂਜੀ
ਹਾਂਜੀ, ਭੈਣਜੀ।
ਬਾਹਰ ਨਿਕਲਣਗੀਆਂ ਥੋੜ੍ਹੀ ਸਮਝ ਆਏਗੀ ਉਨਾਂ ਨੂੰ।
ਹਾਂਜੀ-ਹਾਂਜੀ, ਬਿਲਕੁਲ ਸਈ ਕਿਆ ਜੇ ਭੈਣ ਜੀ, ਜਿੰਨਾ ਅਪਾਂ ਅੰਦਰ ਡੱਕ ਕੇ ਰੱਖਾਂਗੇ ਬੱਚਿਆਂ ਨੂੰ, ਓ ਉਨਾਂ ਦਾ ਦਿਮਾਗ ਉੱਨਾਂ ਓ ਹੋਏਗਾ। ਬਾਕੀ ਅਸੀਂ ਅੰਦਰ ਬੈਠੇ ਹਾਂ, ਅਸੀਂ ਅੰਦਰ ਬੈਠੇ ਆ।
ਗੱਲ ਸੀ ਸਈ ਏ ਤੁਆਡੀ।
ਹਾਂਜੀ, ਪੜ੍ਹਾਈ ਵੀ ਕਰਨ ਬੱਚੇ, ਪੜ੍ਹਾਈ ਚ ਵੀ ਉਨਾਂ ਨੂੰ ਅੱਛਾ ਹੋਣਾ ਚਾਈਦਾ ਵੇ, ਨਾਲੇ ਗੇਮਜ਼ ਵੀ ਖੇਲਣੀ ਚਾਈਦੀਆਂ ਨੇ। ਇੱਕ ਸਵੇਰੇ ਜਲਦੀ ਉੱਠਣਾ ਚਾਈਦਾ ਵੇ ਬੱਚਿਆਂ ਨੂੰ। ਤੁਸੀਂ ਤੁਆਡਾ ਕੀ ਰਾਏ ਹੈਗੀ ਐ ਕਿ ਸਵੇਰੇ ਜਲਦੀ ਉੱਠਣ ਨਾਲ ਕੀ ਹੁੰਦਾ ਐ ਸਾਨੂੰ?
ਮੇਰੀ ਤੇ ਰਾਏ ਸਵੇਰੇ ਉੱਠਣ ਨਾਲ, ਹਾਂਜੀ, ਸਵੇਰੇ-ਸਵੇਰੇ ਮਤਲਬ ਬਾਹਰ ਜਾਓ। ਤਾਜ਼ੀ ਹਵਾ ਅੰਦਰ ਫੇਫੜਿਆਂ ਨੂੰ ਮਿਲਦੀ ਏ।
ਹਾਂਜੀ।
ਹਾਂਜੀ। ਤੇ ਭੈਣਜੀ, ਮੈਂ ਸੁਣਿਆ ਸੀ ਤੁਸੀਂ, ਅਹ, ਸੈਰ ਕਰਨ ਵੀ ਜਾਂਦੇ ਓ ਤੁਸੀਂ?
ਹਾਂਜੀ-ਹਾਂਜੀ ਭੈਣ ਜੀ, ਇੱਕ ਸਵੇਰੇ ਜਲਦੀ ਉੱਠੋ ਇੱਕ ਘੰਟਾ ਸਵੇਰੇ ਸੈਰ ਕਰੋ, ਇੱਕ ਘੰਟਾ ਸ਼ਾਮੀ ਸੈਰ ਕਰੋ।
ਹਾਂ, ਬਸ ਮੈਂ ਓਹੀ ਪੁੱਛਣਾ ਸੀ, ਮੈਂ ਕਿਆ ਤੁਆਡਾ ਘਰ ਤੇ ਸਾਡੇ ਤੋਂ ਥੋੜੀ ਜੀ ਦੂਰ ਹੈਗਾ। ਅਗਰ ਤੁਸੀਂ ਸਾਨੂੰ ਈ ਆਵਾਜ਼ ਲਗਾ ਲਿਆ ਕਰੋ, ਚਲੋ ਸਾਥ ਹੋ ਜਾਂਦਾ।
ਹਾਂਜੀ ਭੈਣ ਜੀ, ਬਿਲਕੁਲ ਤੁਸੀਂ ਕਿਆ ਵੇ, ਹੁਣ ਮੈਂ ਸਵੇਰੇ ਉੱਠਾਂਗੀ ਜਦੋਂ ਅਪਾਂ ਸੈਰ ਕਰਨ ਜਾਵਾਂਗੇ, ਮੈਂ ਤੁਆਡੇ ਬਾਹਰ ਬੈਲ ਵਜਾਦਾਂਗੀ। ਤੁਆਨੂੰ ਰਾਤੀ ਪਹਿਲੇ ਫੋਨ ਤੇ ਕੈਦਾਂਗੀ, ਮੈਂ ਇੰਨੇ ਵਜੇ ਤੁਆਡੀ ਬੈੱਲਕ ਵਜਾਵਾਂਗੀ, ਤੁਸੀਂ ਬਾਹਰ ਆ ਜਾਨਾ ਵੇ।
ਹਾਂ ਹਾਂਜੀ, ਬਸ ਮੇਰਾ ਵੀ ਸਾਥ ਨੀ ਬਣਦਾ ਪਿਆ ਨਾ ਕੋਈ। ਮੈਂ ਕਿਆ ਚਲੋ, ਹਾਂਜੀ। ਸਵੇਰ ਦੀ ਸੈਰ ਤੇ ਮਤਲਬ ਹਰ ਬਿਮਾਰੀ ਵਾਸਤੇ ਵਦੀਆ ਹੁੰਦੀ ਏ।
ਬਹੁਤ ਵਦੀਆ ਹੁੰਦੀ ਐ ਭੈਣ ਜੀ, ਜ਼ਰੂਰ ਕਰਨੀ ਚਾਈਦੀ ਐ
ਹਾਂਜੀ। ਅਸੀਂ ਆਪਣੇ ਬੱਚਿਆਂ ਨੂੰ ਈ ਬੱਚੇ ਵੈਸੇ ਤੇ ਹੁਣ ਅੱਜ ਕੱਲ ਛੁੱਟੀਆਂ ਹੈਗੀਆਂ ਨੇ ਨਾ ਇਸ ਕਰਕੇ ਲੇਟ ਈ ਉੱਠਦੇ ਨੇ ਬੱਚੇ, ਹਾਂਜੀ। ਜੀ ਛੁੱਟੀਆਂ ਖਤਮ ਹੋ ਜਾਣਗੀਆਂ ਆਪੇ ਸਵੇਰੇ ਉੱਠਣਗੇ ਥੋੜਾ ਬਾਹਰ ਟਹਿਲ ਲੈਂਦੇ ਨੇ ਬੱਚੇ ਵੈਸੇ ਦੂਰ ਤੱਕ ਨੀ ਜਾਂਦੇ ਸੈਰ ਕਰਨ।
ਨਈ-ਨਈ, ਹਾਂਜੀ ਦੂਰ ਤੱਕਨ ਚਲੋ ਅੱਛੀ ਗੱਲ ਏ। ਐਵੇ ਕੱਲੇ‌ ਬਿਲਕੁਲ ਬ ਚਿਆਂ ਨੂੰ ਵੀ ਦੂਰ ਤੱਕ ਨਈ ਭੇਜਣਾ ਚਾਈਦਾ ਅੱਜ ਕੱਲ੍ਹ ਮਾਹੌਲ ਬੜੇ ਖਰਾਬ ਹੋ ਗਏਦੇ ਨੇ। ਹਾਂਜੀ, ਇਹ ਅੱਜ ਕੱਲ ਦੇ ਕੁਛ ਨੀ ਪਤਾ ਬੱਚੇ ਕੱਲੇ ਜਾਂਦੇ ਪਏ ਕੋਈ ਵੀ ਫਾੜ ਕੇ ਕੇ ਲੈ ਜਾਂਦਾ ਵੇ ਬੱਚਿਆਂ ਨੂੰ। ਬੱਚਿਆਂ ਦਾ ਧਿਆਨ ਵੀ ਪੂਰਾ ਰੱਖਣਾ ਪੈਂਦਾ ਵੇ, ਸਪੈਸ਼ਲੀ ਗਰਲਜ਼ ਦਾ ਜ਼ੈਦਾ ਰੱਖਣਾ ਪੈਂਦਾ ਸਾਨੂੰ।
ਬੌਤ, ਮਾਹੋਲ ਬੌਤ ਖ਼ਰਾਬ ਚੱਲ ਰਿਆ।
ਹਾਂਜੀ ਹਾਂਜੀ, ਜਿਵੇਂ ਹੁਣ ਆਪਾਂ ਗੇਮਸ ਦੀ ਗੱਲ ਕਰ ਰਏ ਆ, ਜੇ ਆਪਾਂ ਗੇਮਜ਼ ਤੇ ਇਨਾਂ ਨੂੰ ਕਿੱਥੇ ਭੇਜਰੇ ਆ, ਪੂਰੇ ਓ ਉਨਾਂ ਦੇ ਟੀਚਰਸ ਨਾਲ ਹੁੰ ਦੇ ਨੇ ਕੋੱਚ ਨਾਲ ਹੁੰਦੇ ਨੇ, ਸਾਨੂੰ ਤਾਂ ਟੈਸ਼ਨ ਨੀ ਹੁੰਦੀ।
ਹਾਂਜੀ, ਉਹ ਤੇ ਉਹਨਾਂ ਦੀ ਸਾਰੀ ਹੁੰਦੀ ਹੈ।
ਰਿਸਪੋਂਸੀਬਿਲਿਟੀ ਟੀਚਰਸ ਦੀ ਹੈਗੀ ਹੈ, ਹਾਂਜੀ, ਹੁਣ ਇਕੱਲੇ ਸੈਰ ਕਰਨ ਥੋੜ੍ਹੀ ਨਾ ਆਪਾਂ ਸਵੇਰੇ ਭੇਜ ਸਕਦੇ ਹਾਂ, ਉਹਦੇ ਤੇ ਨਾਲ, ਹਾਂਜੀ। ਉੱਥੇ ਅਸੀਂ ਨਾਲ ਹੋਈਏ, ਹਾਂਜੀ, ਹਾਂਜੀ, ਹਾਂਜੀ। ਐਵੇਂ ਹੋ ਸਕਦਾ ਹੈ ਜਿਵੇਂ ਅਸੀਂ ਸਵੇਰੇ ਪਾਰਕ ਵਿੱਚ ਸੈਰ ਕਰੀਏ ਉਹਨਾਂ ਨੂੰ ਨਾਲ ਲੈ ਜਾਈਏ, ਥੋੜ੍ਹਾ ਗੇਮਸ ਵੱਲ ਕਰੀਏ ਚਲੋ ਅਸੀਂ ਜਿੰਨੀ ਦੇਰ ਪਾਰਕ ਚ ਸੈਰ ਕਰ ਰਹੇ ਹਾਂ। ਤੁਸੀਂ ਅਗਰ ਸੈਰ ਨਹੀਂ ਕਰਨੀ ਤੁਸੀਂ ਥੋੜ੍ਹੀ ਦੇਰ ਬੈਡਮਿੰਟਨ ਖੇਡ ਲਓ। ਹਾਂਜੀ, ਹਾਂਜੀ ਬਿਲਕੁਲ ਸਹੀ ਗ ਪਾਰਕ ਵਿੱਚ ਲੱਗੇ ਹੁੰਦੇ ਨੇ। ਅਲੱਗ ਅਲੱਗ ਝੂਟੇ ਲੱਗੇ ਹੁੰਦੇ ਨੇ, ਨੇ ਜਿੰਮ ਵਾਲੀ ਮਸ਼ੀਨਾਂ ਲੱਗੀਆਂ ਹੁੰਦੀਆਂ ਨੇ,
ਇਹਨਾਂ ਨੂੰ ਉਠਾਵਾਂਗੇ ਅਸੀਂ ਆਪਣਾ ਸੈਰ ਕਰ ਲਾਗੇ ਇਹ ਆਪਣਾ ਗੇਮਾਂ ਵਾਲੇ ਪਾਸੇ ਹੋ ਜਾਣਗੇ ਬੱਚੇ, ਦੋਨੋ ਕੰਮ ਹੋ ਜਾਣਗੇ ਹਾਂਜੀ,
ਹਾਂਜੀ, ਇਹ ਤਾਂ ਹੈ।
ਹਾਂਜੀ ਹੋਰ ਸੁਣਾਓ ਭੈਣ ਜੀ।
ਹਾਂਜੀ ਭੈਣ ਜੀ ਸ਼ੋਪਿੰਗ ਕਰ, ਸ਼ੋਪਿੰਗ, ਕਰ ਰਹੇ ਹਾਂ ਕੋਈ ਗੱਲ ਨਹੀਂ ਭੈਣ ਜੀ।
ਅੱਛਾ ਜੀ।
ਸ਼ੋਪਿੰਗ ਗਏ ਸੀ ਇੱਕ ਦਿਨ ਗਏ ਸੀ ਅਸੀਂ ਭੈਣ ਜੀ ਜ਼ਿਆਦਾਤਰ ਆਨਲਾਈਨ ਸ਼ੋਪਿੰਗ ਕਰ ਲੈਂਦੇ ਹੈ ਨਾ।
ਅੱਛਾ, ਹਾਂਜੀ, ਉਹ ਤੇ ਮੈਨੂੰ ਪਤਾ ਹੈਗਾ ਤੁਸੀਂ ਆਨਲਾਈਨ ਹੀ ਜਿਆਦਾ ਕਰਦੇ ਹੋ ਕੰਮ। ਹਾਂਜੀ, ਫੇਰ ਭੈਣ ਜੀ ਜਿਹੜਾ ਤੁਸੀਂ ਆਨਲਾਈਨ ਕੰਮ ਕਰਦੇ ਹੋ, ਤੇ ਮਤਲਬ ਰੇਡੀਮੇਡ ਮੰਗਵਾਉਂਦੇ ਹੋ ਜਾਂ ਵੈਸੇ ਮਤਲਬ ਫੈਬਰਿਕ ਮੰਗਵਾਉਂਦੇ ਹੋ,
ਭੈਣ ਜੀ ਦੇਖੋ ਬੱਚਿਆਂ ਦਾ ਤੇ ਮੈਂ ਰੇਡੀਮੇਡ ਵੀ ਮੰਗਵਾ ਲੈਂਦੀ ਹਾਂ,
ਹਾਂਜੀ-ਹਾਂਜੀ।
ਤੇ ਫੈਬਰਿਕ ਵੀ ਮੰਗਵਾ ਲੈਂਦੀ ਹਾਂ ਇੱਕ ਵਾਰੀ ਤਾਂ ਮੇਰਾ ਫੈਬਰਿਕ ਬਹੁਤ ਅੱਛਾ ਆਇਆ ਸੀ।
ਅੱਛਾ-ਅੱਛਾ।
ਇੱਕ ਵਾਰੀ ਫੈਬਰਿਕ ਥੋੜ੍ਹਾ ਨਾ ਐਵੇਂ ਦਾ ਆ ਗਿਆ ਤੇ ਮਨ ਥੋੜ੍ਹਾ ਖ਼ਰਾਬ ਹੋ ਗਿਆ ਬਈ ਹਾਂ ਇਸ ਵਾਰੀ ਫੈਬਰਿਕ ਨਹੀਂ ਵਧੀਆ ਆਇਆ ਐਵੇਂ ਲੱਗਦਾ ਪਿਆ ਸੀ ਕਿ ਮੇਰੇ ਪੈਸੇ ਹੀ ਨਾਸ ਵਜ ਗਏ ਨੇ ਭੈਣ ਜੀ।
ਅੱਛਾ, ਅੱਛਾ ਉਹ ਭੈਣਜੀ ਉਹ ਤੇ ਵਾਪਸੀ ਦਾ ਵੀ ਥੋੜਾ ਹੁੰਦਾ ਹੈ,
ਨਹੀਂ ਨਹੀਂ ਭੈਣ ਜੀ ਆਨਲਾਈਨ ਵਿੱਚ ਵਾਪਸੀ ਦਾ ਤੇ ਚਲੋ ਕਹਿ ਤੇ ਦਿੰਦੇ ਨੇ, ਫੇਰ ਆਪਾਂ ਕਿੱਥੇ ਦੁਬਾਰਾ ਕੋਰੀਅਰ ਕਰਾਂਗੇ ਸੌ ਦੋ ਸੌ ਰੁਪਏ, ਤੇ ਹੋਰ ਲੱਗ ਜਾਂਦਾ ਇੱਕ ਪਹਿਲੇ ਮੰਗਾਨ, 'ਸਾਨੂੰ ਐਕਸਟ੍ਰਰਾ ਪੈਸੇ ਸ਼ਿਪਿੰਗ ਦੇਣੀ ਪੈਂਦੀ ਏ ਜਦੋਂ ਓ ਸਾਨੂੰ ਪੇਜਦੇ ਨੇ ਅਸੀਂ ਜੇ ਸਾਡਾ ਕੁਛ ਖ਼ਰਾਬ ਨਿਕਲ ਗਿਆ ਜੇ ਆਪਾਂ ਉਨਾਂ ਨੂੰ ਵਾਪਸ ਪੇਜਣਾ ਤਾਂ ਸਾਨੂੰ ਫੇਰ ਪੈਸੇ ਪਰਨੇ ਪੈਂਦੇ ਨੇ
ਹਾਂਜੀ
ਤਾਂ ਭੈਣ ਜੀ ਥੋੜ੍ਹਾ ਫੈਬਰਿਕ ਹੁਣ ਮੈਂ ਘੱਟ ਈ ਮੰਗਾਨੀਂ ਆ ਫੈਬਰਿਕ ਤੇ ਮੈਂ ਦੁਕਾਨਾਂ ਤੋਂ ਜਾ ਕੇ ਲਿਆ ਵੀ ਲਿਆ ਕੇ ਖੁਸ਼ ਰਹਿਨੀ ਆ।
ਅੱਛਾ, ਚਲੋ ਵਧੀਆ ਹਾਂਜੀ ਆਪ ਦੇਖ ਕੇ ਵਧੀਆ ਮਿਲ ਜਾਂਦਾ ਫੈਬਰਿਕ
ਹਾਂਜੀ ਭੈਣਜੀ।
ਹਾਂਜੀ, ਹਾਂਜੀ, ਹੋਰ ਸੁਣਾਓ, ਭੈਣ ਜੀ। ਭੈਣਜੀ ਤੁਸੀਂ ਅਹ ਅ,
ਹਾਂਜੀ, ਭੈਣ ਜੀ।
ਮੈਂ ਕਹਿ ਰਹੀ ਸੀ ਕਿ ਭੈਣਜੀ ਤੁਸੀਂ ਮੈਂ ਸੁਣਿਆ ਕਿ ਆਮਲਿਆਂ ਦੀ ਚਟਨੀ ਵੀ ਬੜੀ ਸਵਾਦ ਬਣਾਉਂਦੇ ਹੋ।
ਭੈਣ ਜੀ ਚਲੋ ਮੈਂ ਤੁਹਾਡੇ ਨਾਲ ਨਾ ਬਾਅਦ ਚੋਂ ਗੱਲ ਕਰਾਂਗੀ।
ਹਾਂਜੀ ਹਾਂਜੀ ਠੀਕ ਹੈ ਭੈਣ ਜੀ ਠੀਕ। ਠੀਕ ਹੈ ਅੱਛਾ ਜੀ ਸਤਿ ਸ਼੍ਰੀ ਅਕਾਲ ਜੀ।
ਮੈਨੂੰਦਾਨੂੰ ਦ ਪ ਵੱ ਵੱ। ਹੋਣਾ।